ਹੈਲੋ।
ਹੈਲੋ।
ਹਾਂਜੀ ਸਾਸਰੀ ਕਾਲ।
ਸਾਸਰੀ ਕਾਲ।
ਹੋਰ ਕੀ ਹਾਲ ਚਾਲ ਏ?
ਬਸ ਮੈਂ ਵੀ ਵਧੀਆ ਤੁਸੀ ਦੱਸੋ ਤੁਸੀਂ ਠੀਕ ਓ?
ਬਸ, ਮੈਂ ਵੀ ਹਾਂ ਮੈਂ ਵੀ ਠੀਕ ਆ। ਹੋਰ ਤੁਸੀਂ ਆ ਗਏ ਨੀ ਦੇ ਨਾ ਬਾਹਰ ਗਏ ਦੇ ਸੀ ਆ ਗਏ ਓ ਘਰ?
ਹਾਂਜੀ-ਹਾਂਜੀ ਮੈਂ ਤੇ ਆਗੀ ਘਰ ਮੈਂ ਜਦੋ ਘਰ ਵੀ ਆਈ ਸੀ।
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ। ਬਸ ਮੈਂ ਤੁਹਾਡੀ ਵੇਟ ਈ ਹੋ ਰਹੀ ਸੀ ਐਕਚੁਲੀ 'ਚ ਕੀ ਏ ਕਿ ਨਾ ਬਈ ਕਿੱਟੀ ਸ਼ੁਰੂ ਹੋ ਰਹੀ ਐ ਸਾਡੀ, ਤੁਹਾਨੂੰ ਪਤਾ ਈ ਸੀ ਦੱਸ ਸੀ ਪਤਾ ਉਹਨੂੰ ਇੱਕ ਵਾਰੀ, ਤੇ ਫਿਰ ਉਹੀ ਸਭ ਨੇ ਫੇਰ ਇਹ ਕਿਹਾ ਸੀ ਕਿ ਚਲ ਹੁਣ ਨਾ ਸਾਰੇ ਘੁੰਮਣ ਜਾਣਗੇ ਜੂਨ ਵਿੱਚ, ਛੋੜ ਦੋ ਤੇ ਅਗਲੇ ਜੁਲਾਈ ਤੋਂ ਕਰਦੋ ਤੇ ਮੈਂ ਐ ਪੁੱਛਣਾ ਸੀ ਫਿਰ ਤੁਸੀਂ ਕਿੱਟੀ ਕਰਨੀ ਹੈ ਨਾ ਸ਼ੁਰੂ ਤੇ, ਤੁਹਾਡਾ ਨਾਮ ਲਿਖਵਾਵਾਂ ਫੇਰ।
ਹਾਂਜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਮੈਨੂੰ ਕਿੱਟੀ ਜਦੋਂ ਅਗਰ ਸਟਾਰਟ ਹੋਏ ਤੇ ਮੇਰਾ ਨਾਮ ਲਿਖਵਾਣਾ। ਕਿੱਟੀ ਤੇ ਮੈ ਦਿੱਤਾ ਮਤਲਬ ਕਰਨੀ ਹੈ ਕਿੱਟੀ ਤੇ।
ਹਾਂ, ਬਸ ਉਹ ਤੁਹਾਡੀ ਵੇਟ ਈ ਹੁੰਦੀ ਪਈ ਸੀ। ਤੇ ਮੈਨੂੰ ਵੀ ਨਾ ਉਹ ਪਤਾ ਲੱਗਿਆ ਸੀ ਅੱਜਕੱਲ ਹੀ ਤੁਸੀਂ ਵਾਪਸ ਆ ਜਾਂਣਾ ਮੈਂ ਕਿਹਾ ਚੱਲ ਇੱਕ ਵਾਰੀ ਪੁੱਛ ਲੈਂਨੀ ਆ। ਕੀ ਅਗਰ ਵਾਪਿਸ ਆ ਗਏ ਨੇ ਤੇ ਕਿੱਟੀ ਵੀ ਸਟਾਰਟ ਕਰਨੇ ਤੁਸੀਂ ਬੜੇ ਟਾਈਮ ਦਾ ਕਹਿੰਦੇ ਅਸੀ ਸਟਾਰਟ ਕਰਨੀ ਏ, ਬਸ ਹੋ ਤੇ ਅਸੀਂ ਵੀ ਇੰਨੇ ਈ ਜਾਣੇ ਸੀ ਸਾਡੇ ਚਾਟ ਬਸ ਚੱਕਰ ਉਹੀ ਪਿਆ ਨਾ ਕਿ ਬਈ ਸਾਰੇ ਇਸ ਦਿਨ 'ਚ ਗਏ ਹੁੰਦੇ ਨੇ ਘੁੰਮਣ। ਤੇ ਫੇਰ ਉਹ ਕਹਿੰਦੇ ਕਿ ਬਈ ਕੋਈ ਆਏਗਾ ਨੀ ਫੇਰ ਮਜਾ ਨੀ ਆਂਦਾ ਨਾ ਫੇਰ ਜਿਵੇਂ ਬੁੱਕ ਕਰੋ ਸਭ ਕੁਛ। ਤੇ ਫੇਰ ਉਹਨਾਂ ਨੂੰ ਦੇਣਾ ਵੀ ਪੈਂਦੇ ਨੇ ਪੈਸੇ ਤੇ ਫੇਰ ਐਸੀਂ ਕਿ ਚੱਲ ਜੁਲਾਈ ਤੀਰ ਨਾ ਛੋੜ ਦਿੰਨੇ ਆ ਸਕਿੱਪ ਹੀ ਕਰ ਦਿੰਦੇ ਹਾਂ ਤੇ ਉਸ ਸੋਰੀ ਜੂਨ ਦੀ ਕਰ ਦਿੰਨੇ ਆ ਫਿਰ ਜੁਲਾਈ ਤੋਂ ਹੀ ਸ਼ੁਰੂ ਕਰ ਲੈਂਨੇ ਆ ਮਤਲਬ ਹੁਣ ਜੁਲਾਈ 'ਚ ਤੁਹਾਡੀ ਫੇਰ ਕੰਟੀਨਿਊ ਰਹੇਗੀ ਨਾ ਕਿੱਟੀ ਤੇ।
ਹਾਂਜੀ-ਹਾਂਜੀ।
ਤੇ ਮੇਰੀ ਗੱਲ ਸੁਣੋ ਕਿਉਂਕਿ ਤੁਸੀਂ ਪਾ ਰਹੇ ਹੋ ਫਸਟ ਟਾਈਮ ਅਗ ਤੁਸੀਂ ਬੜੇ ਚਿਰ ਦਾ ਕਹਿੰਦੇ ਪਏ ਸੀ। ਤੇ ਜੋ ਵੀ ਰੂਲ ਏ ਨਾ ਤੇ ਐ ਨਾ ਰੂਲ ਸਾਰੇ ਕੀ ਹੁੰਦੇ ਤੁਹਾਨੂੰ ਨਾ ਵਟਸਐਪ ਗਰੁੱਪ ਵੀ ਚੁਣਾ ਆਪਾਂ ਨੂੰ ਕਾਂਗੇ ਤਾਂ ਉਹਨੂੰ ਐਡ ਕਰ ਲੈਣਗੇ ਉਹਨੂੰ ਐਡ ਕਰ ਲੈਣਗੇ ਫੇਰ ਉਸ ਤੋਂ ਬਾਅਦ ਨਾ ਕਿ ਜੋ ਵੀ ਉਹਨਾਂ ਦੇ ਕਿੱਟੀ ਦੇ ਆਪਣੇ ਰੂਲ ਏ ਦੇਖੋ ਹਰ ਚੀਜ਼ ਨਾ ਪਲੈਨਿੰਗ ਨਾਲ, ਰੂਲ ਨਾਲ ਹੀ ਹੁੰਦੀ ਏ ਹਨਾ। ਬਾਅਦ ਚੋਂ ਕੋਈ ਦਿੱਕਤ ਆਏ ਤੁਹਾਨੂੰ ਕਿਸੇ ਚੀਜ਼ ਤੋਂ ਔਬਜਿਕਸ਼ਨ ਹੋਏ, ਕਿਉਂਕਿ ਅਮਾਉਂਟ ਵੀ ਛੋਟੀ ਨੀ ਏ ਵੱਡੀ ਅਮਾਊਂਟ ਹੈਗੀ ਏ ਫਿਰ ਕੱਲ ਨੂੰ ਤੁਹਾਨੂੰ ਕੋਈ ਓਬਜੈਕਸ਼ਨ ਹੋਏ ਕਿ ਐਵੇਂ ਨੀ ਐਵੇਂ ਹੋਣਾ ਚਾਹੀਦਾ ਸੀ ਫ਼ਿਰ ਕੀ ਹੈ ਤੁਸੀਂ ਮੇਰੇ ਭਰੋਸੇ ਪਾ ਰਹੇ ਓ, ਠੀਕ ਏ ਤੇ ਮੈਂ ਰੂਲ ਨਾ ਦੱਸਾਂ ਤੇ ਉਹ ਵੀ ਚੰਗਾ ਨੀ ਲੱਗਦਾ, ਵੀ ਜੋ ਵੀ ਰੂਲ ਏ ਨਾ ਇੱਕ ਵਾਰੀ ਤੇ ਉਹ ਆਪਣੀ ਕਿੱਟ ਟੀ ਦਾ ਜੋ ਵੀ ਰੋਲ ਉਹ ਮੈਨਸ਼ਨ ਕਰ ਦਿੰਦੀ ਆ। ਔਰ ਦੂਸਰਾ ਜੋ ਪਹਿਲੀ ਕਿੱਟੀ ਤੇ ਵੀ ਉਹਨਾਂ ਨੇ ਜੋ ਵੀ ਖੁੱਲ੍ਹੀ ਗੱਲ ਕਰਨੀ ਨਾ ਡਿਸਕਸ਼ਨ ਕਰਨਾ ਤੇ ਉਹ ਸਾਰਾ ਪਹਿਲੀ ਕਿੱਟੀ ਤੇ ਕਰਦਾ ਕਿ ਅਗਰ ਤੁਹਾਨੂੰ ਲੱਗਦਾ, ਕਿ ਤੁਸੀਂ ਇਹ ਨਾ ਦੇਖਣਾ ਕਿ ਮੈਂ ਵਹਾਂ ਤੇ ਨੀ ਬੋਲਣਾ ਅਗਰ ਤੁਹਾਨੂੰ ਕੁੱਛ ਲੱਗਦਾ ਕਿ ਬਈ ਕਿੱਟੀ ਦੇ ਐ ਰੂਲ ਐ ਨੀ ਹੋਣਾ ਚਾਹੀਦਾ ਐਵੇਂ ਹੋਣਾ ਚਾਹੀਦਾ ਹੈ ਤੁਸੀਂ ਆਪਣਾ ਓਪੀਨੀਅਨ ਰੱਖ ਸਕਦੇ ਹੋ ਐਸੀ ਗੱਲ ਨਹੀਂ ਕਿ ਉਹ ਗੁੱਸਾ। ਉਹਨਾਂ ਦਾ ਪਹਿਲੀ। ਤੇ ਥੋੜ੍ਹੀ ਜਲਦੀ ਜਾਣਾ ਪਏਗਾ, ਸਾਨੂੰ ਜਿਵੇਂ ਦੱਸ ਰਹੀ ਹਾਂ ਪੰਜ ਵਜੇ ਦਾ ਟਾਈਮ ਕਰ। ਗਰਮੀਆਂ ਚ ਤੇ ਇਹ ਕਿਟੀ ਨਾ ਚਾਰ ਵਜੇ ਕਰ ਲੈਂਦੀਆਂ ਕਿਉਂਕਿ ਇਹਦੇ ਚ। ਕੀ ਹੁੰਦਾ ਕਿ, ਬਈ ਜੋ ਜਿੰਨਾ ਮੈਂਬਰ ਹੈ, ਸੋਚੋ ਸਾਡਾ ਨਾ ਵੀਹ ਪੱਚੀ ਮੈਂਬਰ ਬਣ ਜਾਂਦਾ ਹੈ। ਤੇ ਜਿਹੜੀ ਵੀ ਮੈਂਬਰ ਨੂੰ ਕੋਈ। ਚੀਜ਼ ਤੋਂ, ਕਿਸੇ ਤੋਂ ਓਬਜੈਕਸ਼ਨ ਹੁੰਦੀ ਹੈ ਜਾਂ ਕਿਸੇ ਦਾ ਕੋਈ ਓਪੀਨੀਅਨ ਅਲੱਗ ਤੋਂ ਹੁੰਦਾ ਦੇਣ ਵਾਲਾ। ਤੇ ਉਹ ਫਿਰ ਨਾ ਅਲੱਗ ਤੋਂ ਦਿੰਦੀਆਂ, ਤੇ ਇਸ ਕਰਕੇ ਤੇ ਜੋ ਵੀ ਹੋਣਗੇ ਨਾ ਤੁਹਾਡੇ ਵੀ ਜੋ। ਪੁਆਇੰਟ ਹੋਣਗੀਆ ਤੁਹਾਡੇ ਮਾਇਡ ਵਿੱਚ ਚੱਲਦਾ ਹੋਏਗਾ, ਤੁਸੀਂ ਵੀ ਦੱਸ ਦੇਣਾ। ਔਰ ਦੂਸਰਾ ਗੱਲ, ਜੋ ਹੋਸਟ ਕਰਦਾ ਨਾ, ਕਿਟੀ ਇਸ ਵਾਰੀ ਇਹ ਕਹਿ ਰਹੀਆਂ ਸੀ ਕਿ ਹੋਸਟ ਜੋ ਕਿੱਟੀ ਕਰਦਾ ਨਾ, ਜਿਹਦੀ ਨਿਕਲੇਗੀ ਨਾ, ਉਹੀ ਹੋਸਟ ਕਰੇਗਾ ਕਿੱਟੀ। ਮਤਲਬ ਕੀ ਤੁਹਾਨੂੰ ਹੀ ਗੇਮ ਬਣਾ ਕੇ ਲੈਣੀਆਂ ਪੈਣਗੀਆਂ, ਤੁਹਾਨੂੰ ਹੀ ਗਿਫਟ। ਗਿਫਟ ਅਰੇਂਜ ਕਰਨੇ ਪੈਣਗੇ ਗਿਫਟ ਨਹੀਂ ਤੇ, ਕੈਸ਼ ਕਿੰਨਾ ਕਿੰਨਾ-ਦਿਣਾ ਹੈ। ਉਹ ਅਰੇਂਜ ਕਰਨਾ ਪਏਗਾ, ਹਾਊਜ਼ ਵੀ ਤੁਸੀਂ ਹੀ ਖਲਵਾਣੀ ਡੇਅਰੀ। ਵੀ ਤੁਹਾਨੂੰ ਹੀ ਮਿਲੇਗੀ, ਹਾਂ ਡੈਰੀ ਵੀ ਤੁਹਾਨੂੰ ਹੀ ਮਿਲੇਗੀ। ਉਹਦੇ ਚ ਕਿੰਨਾ ਅਮਾਊਂਟ ਸਾਡਾ ਹਾਊਸੀ ਤੇ ਜਾਂਦਾ ਹੈ। ਕਿੰਨਾ ਅਮਾਊਂਟ, ਜਿਵੇਂ ਬਾਅਦ ਚੋਂ ਪਾਣੀ ਦੀ ਬੋਟਲ ਆਉਂਦੀ ਆ ਉਹਨਾਂ ਦੇ। ਕਿਸੇ ਦੇ ਵਿੱਚ ਕਾਊਂਟਰ ਨਹੀਂ ਹੁੰਦੀਆਂ। ਪਾਣੀ ਦੀ ਬੋਤਲਾਂ ਤਾਂ ਉੱਥੋਂ ਜਾਂਦਾ ਬਿੱਲ ਸਾਰਾ, ਉਸ ਤੋਂ ਬਾਅਦ ਜਿਵੇਂ। ਪੰਚੁਐਲਿਟੀ ਨਿਕਾਲਨੀ ਆ ਯਾ ਨਿਕਾਲਨੀ ਹੈ। ਯਾ ਕਿਸੇ ਦਾ ਬਰਡੇ ਆਉਂਦਾ ਪਿਆ, ਬਰਡੇ ਕੇਕ ਮੰਗਉਣਾ ਉਹ ਸਭ ਕੁਛ ਉਹਦੇ ਤੇ ਮੈਨਸ਼ਨ ਹੁੰਦਾ। ਕਿ ਸਾਡੀ ਹੈ ਕਿ ਕੋਈ ਵੀ ਗਪਲਾ ਨਹੀ ਹੈਗਾ, ਸਮਝਿਓ ਨਾ।
ਹਾਂਜੀ ਹਾਂਜੀ, ਉਹ ਸਮਝ ਗਈ ਮੈ। ਜਿਵੇਂ ਜਿਦੀ ਨਿਕਲੀ ਉਹੀ ਸਭ ਕਰੇਗਾ। ਤੇ ਫਿਰ ਐਵੇਂ ਪਤਾ ਵੀ ਲੱਗ ਜਾਂਦਾ ਹੈ ਕਿ ਇਨੇ, ਮਤਲਬ ਇੰਨਾ। ਤੇ ਇੰਨਾ ਹੀ ਇਹਦਾ ਖਰਚਾ ਸਭ ਇਹਨੂੰ ਵੀ ਪਤਾ ਲੱਗ ਜਾਂਦਾ ਹੈ।
ਹਾਂ, ਇਹਨਾਂ ਨੇ ਤਦ ਕਿਤਾ ਹੈ ਚੀਜ਼ ਸਭ ਦੇ ਹੱਥ ਚ ਕਿ ਕੱਲ ਨੂੰ ਸਾਡੇ ਸਾਡੇ ਉਤੇ ਨਾਮ ਨਾ ਆਏ ਕਿ ਅਸੀਂ ਕੋਈ ਕਿਟੀ ਗੱਲਤ ਚਲਾਉਂਦੇ ਹਾਂ ਜਾਂ ਕੋਈ ਪੈਸਾ ਅਸੀ ਮਾਰਨੇ ਹਾਂ। ਤੇ ਇਸ ਕਰਕੇ ਦੂਸਰੇ ਬੰਦੇ ਨੂੰ ਉਹਦੇ ਹੱਕ। ਮਤਲਬ ਕਿ ਜਿਹੜਾ ਕਿੱਟੀ ਅਹ ਕਾਰ ਰਿਹਾ ਜਿਦੀ ਨਿਕਲ ਰਹੀ ਹੈ, ਨਾ ਉਹੀ ਉਸ। ਹੋਸਟ ਹੈਗਾ ਇਸਟੀ ਦਾ ਕੋਈ ਵੀ ਹੈਡ ਨੀ ਹੈਗਾ, ਕੋਈ ਵੀ ਹੋਸਟ ਨਹੀ ਹੈਗਾ। ਤੁਸੀਂ ਕਰੋ ਤੇ ਨਿਕਾਲੋ। ਤੇ ਜਿਵੇਂ ਹੁਣ ਤੁਹਾਨੂੰ ਪਤਾ ਇਹਦੇ 'ਚ ਮੈਨੂੰ ਇਹ ਦੱਸੋ ਕਿ ਅਮਾਊਂਟ ਜਿਵੇਂ ਹੈਗੀ ਹੈ। ਟੈਂਨ ਥਾਉਜੇਂਡ ਪਰ ਮੰਥ ਤੁਸੀਂ ਕਿੰਨੀ ਪਾਣੀ ਹੈ ਪੂਰੀ ਪਾਣੀ ਏ ਇੱਕ ਪਾਣੀ ਦੋ ਪਾਣੀ ਅੱਧੀ ਪਾਣੀ ਹੈ ਉਹ ਵੀ ਦੱਸ ਦੋ
ਅੱਛਾ-ਅੱਛਾ ਐਵੇਂ ਵੀ ਹੈਗਾ ਕਿ ਮਤਲਬ ਅਸੀ ਅੱਧੀ ਵੀ ਪਾ ਸਕਦੇ ਆ ਪੂਰੀ ਵੀ
ਬਿਲ ਬਿਲਕੁਲ-ਬਿਲਕੁਲ ਕਿਉਂਕਿ ਦਸ ਹਜ਼ਾਰ ਤੇ ਇਕ ਸਾਬ ਦੇਖਿਆ ਜਾਏ ਵੱਡੀ ਰਕਮ ਵੀ ਮੰਨੀ ਜਾਂਦੀ ਏ ਕਈ ਲੋਕ ਨਹੀਂ ਦੱਸਦੀ ਪਾਂਦੇ ਨੇ ਹਰ ਕਿਸੇ ਆਪਣੇ ਘਰ ਦੇ ਹਿਸਾਬ ਹੈ ਫਿਰ ਇਹ ਕੀ ਕਰਦੇ ਆ ਜਿਵੇਂ ਤੁਸੀਂ ਤੇ ਪ੍ਰੈਜੈਂਟ 'ਚ- ਪਾਣੀ ਹੈ ਨਾ ਸਲੀਿਪਿੰਗ ਤੇ ਨੀ ਪਾਣੀ ਨਾ। ਕਿਹੜੀ ਪਾਣੀ ਹੈ ਪ੍ਰਜੈਂਟ ਪਾਣੀ ਹੈ ਪ੍ਰੈਜੈਂਟ ਪਾਣੀ ਹੈ ਤੁਹਾਡੇ ਨਾਲ ਕੀ ਕੀਤਾ ਜਾਏਗਾ ਜਿਵੇਂ ਕੋਈ ਬੰਦਾ ਐ। ਜਾਂ ਕੋਈ ਉਹਨਾਂ ਨੇ ਆਪਣੀ ਅੱਧੀ ਹੋਰ ਪਾਣੀ ਹੈ ਉਹ ਫਿਰ ਤੁਹਾਡੇ ਨਾਲ ਐਡ ਕਰ ਦੇਂਗੇ ਕਿ ਤੁਸੀਂ ਪ੍ਰੈਜੈਂਟ ਹੋ ਗਏ ਜੇਹਦੀ ਪੰਜ ਹਜ਼ਾਰ ਦੀ ਦੂਸਰੀ ਓਹ ਸਲਿਪ ਪਿੰਗ ਇਚ ਰਹੇ ਗਾ ਬੰਦਾ ਕਿ ਤੁਸੀਂ ਖੇਲ ਤੇ ਰੇ ਓ ਨਾ, ਮਤਲਬ ਕਿ ਜੇਹੜੀ ਤੁਸੀ ਪ੍ਰੈਜੈਂਟ ਦੀ ਪੇਮੈਂਟ ਐ ਨਾ ਉਤੇ ਵਾਲਾ ਜੇਹੜਾ ਕਿਟੀ ਦਾ ਜੋ ਉਤੇ ਹਾਊਸੀ ਵਾਸਤੇ ਪੈਸੇ ਜਾਂਦਾ ਜਿਵੇਂ ਸੋ ਯਾਂ ਡੇਢ ਸੋ ਰੁਪਏ ਲੈਂਦੀਆਂ। ਓਹ ਤੁਸੀਂ ਦੋਗੇ ਓਹ ਸਲਿਪਿੰਗ ਵਾਲਾ ਨਈ ਦੇਗਾ, ਕਿਉਂਕਿ ਓਹ ਖੇਲ ਨੀ ਰੇਆ। ਨ ਓ ਖਾ ਰੇਆ, ਨਾ ਓ ਜਿੱਤ ਰੇਆ, ਸਮਝ ਆ ਗੀ ਨਾ। ਐ ਸਾਰੇ ਰੂਲ ਨੇ ਤੁਹਾਡੇ ਨੇ, ਐਹ ਤੁਹਾਨੂੰ ਦੇਂਨੇ ਹੋਣਗੇ ਕਿਉ ਇੰਜੋਏ ਤੁਸੀਂ ਕਰ ਰਏ ਓ ਉਥੇ ਬੈਅ ਕੇ ਟੇਬਲ ਤੇ ਹੈਨਾ, ਤੇ ਔਰ ਕਿੱਟੀ ਨਿਕਾਲੀ ਜਾਂਦੀ, ਔਰ ਪਰ ਨਾਲੇ ਖਾਲੀ ਜਾਂਦੀ ਆ ਕਿੱਟੀ, ਕਿ ਹਾਂ ਅਗਰ ਏਹ ਸਾਡੇ 'ਚ ਇੱਕ ਰੂਲ ਐ ਵੀ ਜੇ ਅਗਰ ਕਿਸੇ ਨੂੰ ਬੜੀ ਜੇਆਦਾ ਨੀਂਡ ਏ, ਠੀਕ ਏ। ਬਈ ਜੀਦੀ ਫਾਈਨੈਂਸ਼ੀਅਲ ਕਿਸੇ ਨੂੰ ਨੀਂਡ ਏ, ਕਿਉਂਕਿ ਤੁਸੀਂ ਮੰਨੋ ਗੇ ਦਸ ਹਜ਼ਾਰ ਰੁਪਏ ਮਹੀਨਾ ਦੇ ਰੇ ਆਂ ਸਾਡੀ ਅਗਰ ਵੀਹ-ਪੱਚੀ ਮੈਂਬਰ ਤੱਕ ਜਾਂਦੀ ਐ ਦੋ ਲੱਖ ਢਾਈ ਲੱਖ ਦੀ ਪਹੁੰਚ ਜਾਂਦੀ ਐ, ਠੀਕ ਹੈ ਅਮਾਊਂਟਂ ਛੋਟੀ ਨੀ ਹੈਗੀ ਹੁਣ ਸੋ ਸੋਸਾਇਟੀ, ਤੇ ਵੈਸੇ ਤੇ ਐ ਪਰਚੀ ਨਿਕਾਲਦੇ ਨੇ। ਪਰਚੀ ਨਿਕਾਲ ਕੇ, ਜਿਵੇਂ ਤੁਆਡੀ ਨਿਕਲ ਆਈ। ਅਗਰ ਪਰ ਸਾਹਮਣੇ ਵਾਲਾ ਬੰਦੇ ਨੂੰ ਜੇਆਦਾ ਨੀਂਡ ਏ ਓਹ ਮੰਗ ਲੇ। ਤੁਹਾਡੇ ਕੋਲ ਤੇ ਅਗਰ ਤੁਸੀਂ ਦੇਣਾ ਚਾਹੋ ਤੇ ਉਨੂੰ ਦੇ ਸਕ ਸਾਡੀ ਕਿੱਟੀ 'ਚ ਏਹੀ ਹੁੰਦਾ ਐ ਅਗਰ ਜਿਨੂੰ ਨੀਂਡ ਏ ਨਾ, ਓਹ ਲੈ ਲੈਂਦਾ ਫੇਰ ਤੇ ਹੁਣ ਜਿਵੇਂ ਇੱਕ ਲੇਡੀ ਐ। ਓਹਨੇ ਸ਼ੁਰੂ ਤੋਂ ਕੈਹਤਾ ਕਿ ਅਗਸਤ ਵਿੱਚ ਮੈਨੂੰ ਕਿੱਟੀ ਦੇ ਦੇਣਾ, ਮੇਰੀ ਕੁੜੀ ਨੇ ਬਾਰ ਜਾਣੈ। ਸਟੱਡੀ ਬੇਸ ਤੇ ਓ ਬਾਰ ਚੱਲੀ ਐ, ਤੇ ਓੱਨੇ ਕਦੀ ਨੀ ਮੰਗੀ ਏੱਨੀ ਕਿੱਟੀ ਪਾਂਦੀ। ਹਾਂ ਉਹ ਲਾਸਟ ਵਿੱਚ ਹੀ ਜਾ ਕੇ ਲੈਂਦੀ ਐ, ਤੇ ਐਸ ਵਾਰੀ ਓਹਨੇ ਪੈਹਲੀ ਵਾਰੀ ਕੇਆ ਕੀ ਕੀ ਮੈਨੂੰ ਸਟੱਡੀ, ਵੇ ਮੈਨੂੰ ਪੈਹਲੀ ਵਾਰੀ ਕਿੱਟੀ ਮੰਗੀ ਏ, ਕਿ ਮੈਨੂੰ ਦੇ ਦੇਂਨਾ ਕਿ ਮੇਰੀ ਕੁੜੀ ਨੇ ਬਾਰ ਜਾਣਾ। ਤੇ ਓਹ ਵੀ ਫਿਰ ਸਭ ਹਾਂ ਓਹ ਵੀ ਐਗਰੀ ਹੁੰਦੇ ਰਹੇ ਬੰਦੇ ਸਾਰੇ ਤੇ ਫਿਰ ਮੈਂ ਐਂਵੇ ਕਰਾਂਗੀ। ਤੁਹਾਡਾ ਨਾਮ ਨਾ, ਤੁਹਾਡਾ ਨਾਮ ਸਵੇਰੇ ਲਿਖਵਾ ਦੇਂਣੀ ਆਂ ਮੈਂ।
ਹਾਂਜੀ।
ਤੇ ਐਵੇਂ ਲਿਖਵਾ ਦਿਨੇ ਆਂ ਪਰ ਜੇ ਓਹ ਸਾਡੀ ਕਿੱਟੀ ਜਿਦੇ ਬਿਲਕੁਲ ਮੈਂ ਪਾਨੀ ਆ, ਮੈਂ ਨਾ ਵਟਸਐਪ ਕਰ ਦਾਂਗੀ ਤੁਹਾਨੂੰ ਓਹਦਾ ਨੰਬਰ ਤੁਸੀਂ ਨਾ ਜੋ ਵੀ ਸਾਰੀ ਗੱਲ ਐ ਨਾ ਇੱਕ ਵਾਰੀ ਉਦੇ ਨਾਲ ਕਰ ਲੈਨਾ।
ਹਾਂਜੀ ਠੀਕ ਐ।
ਠੀਕ ਐ ਨਾ ਤੁਆਨੂੰ ਜੋ ਵੀ ਦਿ ਕਤੇ ਜਾਂ ਤੁਸੀਂ ਦਸ ਦੀ ਪਾਨੀ ਜਾਂ ਪੰਜ ਦੀ ਪਾਨੀ ਏ। ਜਾਂ ਉਤੇ ਕਿੰਨਾ ਜਾ ਰੇਆ ਪੈਸਾ ਤੁਸੀਂ ਓਹਦੇ ਨਾਲ ਡਿਸਕਸ ਕਰ ਲੈਣਾ ਤੁਸੀਂ ਕਿਉਂਕਿ ਕਿੱ ਟੀ ਦੇ ਫੇਰ ਤੁਆਨੂੰ ਪਤਾ ਅੱਗੇ ਜਾ ਕੇ ਖਰਚੇ ਕੀ ਆ ਡਰੈਸ ਕੋਡ ਹੁੰਦੇ ਨੇ ਹੈਨਾ। ਕਿੱਥੇ ਕਿੱਟੀ ਕਰਨੀ ਐ ਕਿੱਥੇ ਨੀ, ਮਤਲਬ ਕਿ ਜਿਵੇਂ ਤਿੰਨ-ਚਾਰ ਜਗਾ ਡਿਸਾਈਡ ਏ ਕਿ ਐਥੇ ਨੀ ਤੇ ਐਧਰ ਹੋਏਗੀ, ਓਹ ਵੀ ਤੁਆਨੂੰ ਦੱਸ ਦੇਣਗੇ। ਮੈਂ ਤੁਆਨੂੰ ਫੋਨ ਨੰ ਮਬਰ ਦੇ ਦਾਂਗੀ, ਤੇ ਦੱਸ ਕਿਉਂਕਿ ਓਨਾਂ ਮੇਰੇ ਕੋਲ ਮੈਂਬਰ ਪੁੱਛ ਰੇਆ ਸੀ ਕਿ ਮੈਂਬਰ ਦੱਸੋ ਤੋਂ ਬਈ ਆਪਣੇ, ਜਿੰਨੇ ਪਾਨੀ ਕਿਉਂਕਿ ਉਨਾਂ ਨੇ ਵੀਹ-ਬਾਈ ਤੋਂ ਮੈਂ, ਹਾਂ ਕਿਉਂਕਿ ਉਹਨਾਂ ਨੇ ਵੀਹ-ਬਾਈ, ਹਾਂਜੀ-ਹਾਂਜੀ।
ਚਿਹਰੇ ਤੋਂ ਮੈਂ ਅੱਧੀ ਵੀ ਪਾਈ। ਜਿਵੇਂ ਦੱਸ ਦੀ ਤੁਸੀਂ ਕਹਿ ਰਹੇ ਓ ਕਿ ਅਗਰ ਮੈਂ ਅਦੀ ਵੀ ਪਾਈ ਤੇ ਫੇਰ ਮੈਨੂੰ ਆਪ ਆਪਣੇ ਨਾਲ ਇੱਕ ਬੰਦਾ ਵੀ ਫੇਰ ਖੁਦ ਹੀ ਢੂੰਡਣਾ ਪੈਏਗਾ।
ਨਾ, ਨਾ, ਨਾ, ਨਾ ਬਿਲਕੁਲ ਨਈ। ਤੁਸੀਂ ਇਹ ਸੋਚੋ ਤੁਹਾਡੀ ਪੰਜ ਦੀ ਚੱਲਦੀ ਪਈ ਏ। ਉਹਨਾਂ ਨੇ ਕੋਈ ਬੰਦੇ ਉਹਨਾਂ ਕੋਲ ਐਵੇਂ ਦੀ ਹੁੰਦੀਆਂ ਹੈ, ਕਿ ਓਹ ਜਿਹੜੇ ਪੰਜ ਦੀ ਪਾਣ ਵਾਲੀ ਹੁੰਦੀਆਂ ਹੈ, ਜਿਹੜਾ ਆ ਹੀ ਨਹੀਂ ਸਕਦਾ ਓਹ ਕਹਿੰਦਾ ਮੇਰੀ ਪੰਜ ਦੀ ਪਾ ਲੈ ਪਰ ਮੈਂ ਕਿੱਟੀ ਤੇ ਨੀ ਆਵਾਂਗਾ ਕਦੀ, ਜਾਂ ਜਿਵੇਂ ਮੈਂ ਵਾਂ ਸਪੋਜ ਮੈਂ ਆਪਣੀ ਦੱਸ ਦੀ ਪਾਈਏ ਪਰ ਮੇਰਾ ਬਜਟ ਬਣ ਰਿਹਾ ਪੰਜ ਦੀ ਹੋਰ ਮੈਂ ਪਾ ਸਕਦੀ ਆ, ਪਰ ਮੈਂ ਹੁਣ ਦਸ ਦੀ ਪ੍ਰਜੈਂਟ ਪਾ ਰਹੀ ਆ, ਤੇ ਮੈਂ ਪੰਜ ਦੀ ਵੀ ਨੀ ਪ੍ਰਜੈਂਟ ਵਿੱਚ ਕਰ ਸਕਦੀ ਨਾ। ਮੇਰੀ ਤੇ ਇੱਕੋ ਪ੍ਰੈਜੈਟ ਚੱਲੇਗੀ, ਤੇ ਇਸ ਕਰਕੇ ਜੋ ਤੁਸੀਂ ਪ੍ਰੈਜੈਟ ਪੰਜ ਇ ਹੋ ਨਾ ਤੁਹਾਡੀ ਪੰਜ ਨਾਲ ਐਡ ਹੋ ਜੇਗੀ। ਸਮਝ ਗਏ ਨਾ ਐਵੇਂ ਚੱਲੇ ਹਾਂ ਐਵੇਂ ਚੱਲੇਗੀ। ਕਿਉਂਕਿ ਤੁਸੀਂ ਤੁਸੀਂ ਪ੍ਰੈਜੈਂਟ ਤੁਸੀਂ ਉਹ ਤੁਸੀਂ ਪੇਮੈਂਟ ਕਰਨੀ ਹੈ, ਤੁਸੀਂ ਖਾਣਾ ਹੈ ਜਿਤ -ਹਾਰ ਤੁਹਾਡੀ ਏ ਕਿਟੀ ਚ ਤੇ ਸਲੀਪਿੰਗ ਵਾਲੇ ਦਾ ਕੋਈ ਰੋਲ ਨਈ ਉਹਨੇ ਆਪਣੇ ਪੰਜ ਹਜ਼ਾਰ ਦੇ ਹਿਸਾਬ ਨਾਲ ਆਪਣੀ ਪੇਮ ਜਦੋਂ ਕਮੇਟੀ ਨਿਕਲਣੀ ਉਹਨੇ ਆਪਣੇੈੇ ਪੈਸੇ ਲੈ ਲੈਨੇ ਨੇ। ਠੀਕ ਏ ਨਾ, ਉਹਨੇ ਪੇਮੈਂਟ ਪੰਜ ਹਜ਼ਾਰ ਹਿਸਾਬ ਨਾਲ ਕਰਨੀ ਏ ਜਦੋਂ ਕਿੱਟੀ ਨਿਕਲੇਗੀ ਉਹਨੇ ਆਪਣੇ ਪੈਸੇ ਵੀ ਪੰਜ ਹਜ਼ਾਰ ਦੇ ਹਿਸਾਬ ਨਾਲ ਲੈ ਲੈਣੇ ਨੇ। ਐਵੇਂ ਠੀਕ ਏ ਹਾਂ ਚਲੋ ਫੇਰ ਠੀਕ ਕੇ ਮੈਂ ਪਤਾ ਈ ਕਰਨਾ ਸੀ ਤੁਹਾਡੇ ਕੋਲੋਂ ਤੇ ਓਹ ਕਹਿੰਦੇ ਸੀ ਚੱਲ ਥੋੜੇ ਬਹੁਤੇ ਰੁਲ ਤੂੰ ਦੱਸਦੀ ਉਹਨਾਂ ਨੂੰ। ਨਵਾਂ ਬੰਦੇ ਨੂੰ ਦੱਸਣਾ ਪੈਂਦਾ, ਤੇ ਫੇਰ ਵੀ ਮੈਂ ਤੁਹਾਨੂੰ ਵਟਸਐਪ ਨੰਬਰ ਸੈਂਡ ਕਰਾਂਗੀ ਤੁਸੀਂ ਆਪ ਗੱਲ ਕਰ ਲੈਣਾ ਇੱਕ ਵਾਰੀ ਹਨਾ। ਆਪਣੀ ਗੱਲ ਕੀਤੀ ਹੋਰ ਹੁੰਦੀ ਏ, ਹਨਾ ਚਲੋ ਠੀਕ ਏ ਜੀ ਓਕੇ ਜੀ ਗੁੱਡ ਨਾਈਟ। ਸਸ੍ਰੀ ਕਾਲ।